ਹੈਲੋ। ਹੈਲੋ।
ਉਹ
ਜੀ ਸਸ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਕੀ ਹਾਲ ਏ।
ਵਧੀਆ ਵਧੀਆ ਤੁਸੀਂ
ਹਾਂ ਠੀਕ ਠੀਕ ਅੱਜ ਕਿਵੇਂ ਯਾਦ ਕਰ ਲਿਆ
ਬਸ ਮੈਂ ਕਿਹਾ ਚਲੋ ਤੁਹਾਨੂੰ ਫੋਨ ਲਾਈਏ ਬੜੀ ਯਾਦ ਆਉਂਦੀ ਪੀ ਸੀ
ਅੱਛਾ-ਅੱਛਾ। ਹਮ, ਚਲੋ ਵਧੀਆ ਕੀਤਾ ਜੀ ਅਜ ਵਧੀਆ ਕੀਤਾ ਦਿਲ ਖੁਸ਼ ਕਰਤਾ ਜੇ।
ਹਾਂਜੀ, ਹਾਂਜੀ। ਜੀ, ਹੋਰ ਕੀ ਕਰਦੇ ਪਏ ਹੋ?
ਬਸ ਉਹਨੂੰ ਰੋਟੀ ਰੋਟੀ ਖਾਦੀ ਹੈ। ਤੇ ਫੇਿਰ ਬਸ ਹੁਣ ਲੰਬੇ ਪਹਿਣ ਲੱਗੇ ਆ ਬਸ। ਟਾਈਮ ਹੋ ਗਿਆ ਹੈ ਜਰਾ ਲੇਟਾਂਗੇ। ਅੱਜ-ਅੱਜ ਅਸੀਂ ਆਲੂ ਫ਼ਲੀਆਂ ਬਣਾਈਆਂ ਸੀ।
ਦੀਆ ਬੜੀਆ ਕਾਰ ਕਿਵੇਂ ਬਨਾਉਂਦੇ ਹੋ ਤੁਸੀਂ ਜਰਾ ਸਾਨੂੰ ਵੀ ਦੱਸੋ।
ਤੇ ਬੜੀਆਂ ਘਰ ਮੈਂ ਬਣਾਦੀ ਹਾਂ ਮੈਂ ਪਾਦੀ ਹਾਂ ਤਿੰਨ ਚਾਰ ਦਾਲਾਂ।
ਅੱਛਾ-ਅੱਛਾ-ਅੱਛਾ। ਜਿਹੜੀ ਦਾਲ
ਹਾਂ, ਦਾਲ ਜਿਹੜੀ ਇੱਕ ਤੋਤੇ ਮਾਂ ਹੋ ਗਏ
ਹੈਲੋ।
ਇੱਕ ਤੋਤੇ ਮਾਂ ਹੋ ਗਏ ਨਾ।
ਨਹੀਂ-ਨਹੀਂ। ਮੈਂ ਕਹਿ ਰਿਹਾ ਜਿਹੜੀ ਦਾਲ ਵਾਲੀ ਬੜੀਆਂ ਹੁੰਦੀਆਂ ਉਹ
ਹਾਂ, ਹਾਂ, ਉਹੀ ਹੀ ਬਣਦੀਆਂ। ਜਿੱਧਰ ਮਰਜ਼ੀ ਅੰਬਰਸਰ ਲਵੋ ਜਿੱਥੋਂ ਮਰਜ਼ੀ ਲਵੋ ਤੁਸੀਂ ਮਿਲਦੀਆਂ ਤੁਹਾਨੂੰ ਹੀੋ ਹੀ ਨੇ ਦਾਲ ਲੈ ਲਈਆਂ ਹੀ।
ਅੱਛਾ।
ਇੱਕ ਮੂੰਗੀ ਧੋਤੀ, ਉਹ ਇੱਕ ਮੂੰਗੀ ਧੋਤੀ ਦਾਲ ਦੀਆਂ ਬਣਦੀਆਂ ਨਾ ਅਤੇ ਮੈਂ ਮਿਕਸ ਦਾਲ ਪਾਉਂਦੀ ਹਾਂ। ਇੱਕ ਮੈਂ ਪਾ ਦਿੰਦੀ ਹਾਂ ਮੂੰਗੀ ਧੋਤੀ, ਹਾਂ ਇੱਕ ਮੈਂ ਪਾ ਜਿਵੇਂ ਹਾਂ ਮੂੰਗੀ ਮਸਰਾਂ ਦੀ ਦਾਲ
ਅੱਛਾ।
ਤੇ ਇੱਕ ਪਾ ਦਿੰਦੇ ਹਾਂ ਮੂੰਗੀ ਧੋਤੀ ਇੱਕ ਪਾ ਦਿੰਦੇ ਹਾਂ ਇੱਕ ਧੋਤੀ ਤੇ ਮਾਂ ਨੀ ਹੁੰਦਾ ਜਿਹਨੂੰ ਕਹਿੰਦੇ ਉਡ ਦੀ ਦਾਲ। ਹਾਂ। ਤਿੰਨ ਹੋ ਗਏ? ਇੱਕ ਮੈਂ ਪਾ ਦਿੰਨੀਦੀ ਹਾਂ ਛੋਲਿਆਂ ਦੀ ਦਾਲ। ਠੀਕ ਹੈ ਜੇ ਤੁਹਾਡੇ ਕੋਲ ਸੋਇਆਬੀਨ ਦਾਲ ਹੈਗੀ? ਤੇ ਤੁਸੀਂ ਪਾਓ ਉਹ ਵੀ, ਜੇ ਤੇ ਤੁਹਾਡੇ ਕੋਲ ਮੋਠ ਹੈ? ਹੈਗੇ ਨੇ ਉਹ ਵੀ ਵਿੱਚੇ ਪਾ ਲਓ
ਅੱਛਾ- ਅੱਛਾ।
ਕੋਲੀ ਤੁਸੀਂ ਪਾਣੀ ਹੈ ਉਹਦੀ ਛ ਛੋਲਿਆਂ ਦੇ ਦਾਲ ਦੀ
ਅੱਛਾ- ਅੱਛਾ।
ਸਾਰੀ ਅੱਧੀ-ਅੱਧੀ ਕੋਲੀ ਪਾਉਣੀ ਹੈ ਤੁਸੀਂ ਉਹਦੀ ਜਿਹੜੀ ਦਾਲ ਹਾਂ, ਬਈ ਜਿਹਨੀਆਂ ਮੈਂ ਤੁਹਾਨੂੰ ਚਾਰ ਪੰਜ ਦਾਲਾਂ ਦਸ ਸਮਝ ਆਏ ਉਹ ਪਾ ਕੇ ਉਹ ਆ ਪਾ ਕੇ ਨਾ ਸਾਰੀ ਦਾਲਾਂ ਛੇ ਦਾਲਾਂ ਹੋ ਗਈਆਂ। ਫੇਰ ਤੁਸੀਂ ਇਹਨੂੰ ਰਾਤ ਭਿਉਂ ਦਿਓ
ਅੱਛਾ।
ਹਾਂ ਇਹਨੂੰ
ਤੇ ਆਪਾਂ ਗਰਮ ਪਾਣੀ ਚ ਭਿਉਣੀਆਂ ਨੇ? ਕੇ ਤਾਜ਼ੇ ਪਾਣੀ ਚ
ਨਾ-ਨਾ ਜਿਹੜਾ ਤਾਜ਼ਾ ਆਮ ਟੂਟੀ ਵਾਲਾ, ਨਲਕੇ ਵਾਲਾ ਪਾਣੀ ਆਉਂਦਾ ਹੈ ਉਹਦੇ ਚ ਤੁਸੀਂ ਭਿਉਂ ਦਿਉ ਨਾ ਤੇ ਫਿਰ ਸਵੇਰੇ ਤੁਸੀਂ ਚੰਗੇ ਚਾਰ-ਪੰਜ ਪਾਣੀ ਸਾਫ ਸੁਥਰੇ ਪਾਣੀ ਨਾਲ ਪੀਣ ਵਾਲੇ ਪਾਣੀ ਨਾਲ ਧੋ ਲੈਣੀ।
ਅੱਛਾ।
ਹਾਂ, ਤੇ ਫੇਰ ਉਹਨੂੰ ਤੁਸੀਂ ਗ੍ਰੈਂਡ ਪਤਾ ਕਿਸ ਤਰ੍ਹਾਂ ਕਰਨਾ
ਹਾਂਜੀ।
ਗ੍ਰੈਂਡ ਨੂੰ ਕਰਨਾ ਥੋੜ੍ਹੀ- ਥੋੜ੍ਹੀ ਦਾਲ ਪਾ ਕੇ ਨਾ ਤੇ ਉਹਦੇ ਇੱਕ ਅੱਧਾ ਚਮਚ ਪਾਣੀ ਪਾਣਾ। ਇਹ ਨੀ ਬਾਈ ਤੁਸੀਂ ਨਾ- ਨਾ ਨਹੀਂ ਦਾਲਾਂ ਤੇ ਇਕੱਠੀਆਂ ਹੀ ਭਿਉੰਣੀਆਂ।
ਨਹੀਂ, ਜਦੋਂ ਗ੍ਰਰੇਂਡ ਹਾਂ, ਗ੍ਰਰੇਡ ਇਕੱਠੀਆਂ ਨਹੀਂ ਕਰਨੀਆਂ।
ਕਹਿਣ ਦਾ ਮਤਲਬ, ਗ੍ਰੈੰਡ ਸਾਰੀ ਕਿਸ ਤਰ੍ਹਾਂ ਹੋ ਜਾਏਗੀ। ਗ੍ਰੈਂਡ ਪੂਰੀ ਤੇ ਹੋਏਗੀ ਨਹੀਂ ਉਹ ਥੋੜ੍ਹੀ- ਥੋੜ੍ਹੀ ਕਰਕੇ ਹੀ ਪਏਗੀ। ਇੱਕ ਇੱਕ ਕੜਸ਼ੀ ਕਰਕੇ ਤਾਂ ਗ੍ਰੈੰਡ ਹੋਏਗਾ। ਹੈਗੀ ਉਹ ਦਾਲ ਹਾਂ, ਕਿਉਂਕਿ ਇਹ ਸ
ਜਿਹੜੀ ਮਸ਼ੀਨ ਏ ਗ੍ਰੈਂਡਰ ਆਲੀ ਉਹ ਆਪਣਾ ਤੁਹਾਡੇ ਕੋਲ ਸੁਜਾਤਾ ਕਦੇ ਮਸ਼ੀਨ ਇੱਕ
ਹਾਂਜੀ ਹਾਂਜੀ ਹਾਂ ਹਾਂ, ਨਾ ਨਾ ਸੁਜਾਤਾ ਸੀ, ਸਾਡੇ ਕੋਲ
ਬਸ ਵਈ ਦੇ ਫਿਰ ਓ
ਹਾਂ ਹਾਂ, ਉਹ ਉਸੇ ਵਿੱਚ ਹੀ ਮੈਂ ਤੇ ਸਾਰੇ ਭਲੇ ਬਣਾਣੇ ਹੋਣ, ਕੁਛ ਬਣਾਣਾ ਹੋਵੇ, ਪੀਸਣਾ ਉਹਦੇ ਚ ਈ ਆ। ਫੇਰ ਉਹ ਜਦੋਂ ਅਸੀਂ ਪੀਸ ਲਿਆ ਨਾ, ਉਹਨੂੰ ਦੋ ਦੋ ਚਮਚ ਪਾ ਕੇ ਸਾਰੀ ਦਾਲ ਪੀਸ ਲਈਏ। ਪਾਣੀ ਨੀ ਵਾਧੂ ਪਾਣਾ, ਉਹਦੇ 'ਚ ਫੇਰ ਪਤਲੀ ਹੋ ਜਏਗੀ ਦਾਲ, ਹਾਂ ਫੇਰ ਉਹਨੂੰ ਪੀਸ ਕੇ ਫਿਰ ਤੁਸੀਂ ਕੀ ਕਰਨਾ, ਇੱਕ ਕੋਲੀ ਧਨੀਆ ਲੈਣਾ ਸੁੱਕਾ ਭਰ ਕੇ, ਅੱਧੀ ਕੋਲੀ ਜੀਰਾ ਲੈਣਾ ਤੁਸੀ
ਹੂੰ ਹੂੰ।
ਪੰਦਰਾਂ ਲੋਗ਼ ਲੈਣੇ ਨੇ ਪੰਜ ਸੱਤ ਲਾਚੀਆਂ ਨ ਕੀਆਂ ਲੈਣੀਆਂ, ਪੰਜ ਸੱਤ ਮੋਟੀਆਂ ਲੈਣੀਆਂ। ਤੇ, ਇੱਕ ਕੋਲੀ ਤੁਸੀਂ ਉਹਦੀ ਪਾ ਦੇਣੀ ਆ, ਕਸੂਰੀ ਮੇਥੀ ਦੀ
ਅੱਛਾ-ਅੱਛਾ, ਉਹ ਤੇ ਅਸੀਂ ਘਰ ਹੀ ਬਣਾਉਂਨੇ ਆ, ਕਸੂਰੀ ਮੇਥੀ ਨਾ ਅਸੀਂ, ਆਪਣਾ ਮੇਥੀ ਤੋੜ ਕੇ ਨਾ ਆ ਧੁੱਪਾ ਲਵਾ ਕੇ, ਅਸੀਂ ਤੇ ਘਾਰ ਏ ਬਣਾਈ ਦੀ ਏ।
ਅੱਛਾ, ਉਹ ਫੇਿਰ ਖੁਸ਼ਬੂ ਤੇ ਨੀ ਰਹਿੰਦੀ, ਉਸ ਮੇਥੀ ਦੀ
ਹੂੰ। ਉਹ ਤੇ ਬੜੀ ਵਧੀਆ ਹੁੰਦੀ ਏ, ਬਹੁਤ ਵਧੀਆ ਹੁੰਦੀ ਉਹ ਤੇ ਮੇਥੀ, ਅਸਲ ਮੇਨ ਚੀਜ਼ ਆ ਕਿ ਖੁਸ਼ਬੂ ਤੋਂ ਕੀ ਲੈਣਾ, ਮੇਨ ਕਿ ਤੁਹਾਨੂੰ ਔਰਗੈਨਿਕ ਚੀਜ਼ਾਂ ਚਾਹੀਦੀਆਂ ਨੇ ਨਾ, ਜਿਹੜੀਆਂ ਆਪਣਾ ਆਪਣੀ ਸਰੀਰ ਨੂੰ ਨੁਕਸਾਨ ਨਾ ਦੇਣ, ਦੇਖੋ ਬਾਜ਼ਾਰਸ਼ ਤੇ, ਦੇਖੋ ਤੁਸੀਂ ਬਾਜ਼ਾਰੀ ਕੀ ਹੋਏਗ?, ਹੋਏਗੀ ਤੇ ਕਸੂਰੀ ਮੇਥੀ ਬਸ ਥੋੜ੍ਹੀ ਖੁਸ਼ਬੂ ਪਾ ਦੇਣਗੇ ਵਿੱਚ, ਕੁਝ ਪਾਊਡਰ ਕੁਛ ਕੈਮੀਕਲ ਪਾਉਣਗੇ, ਇਸ ਕਰਕੇ ਕਸੋਰੀ ਮੇਥੀ ਦੇ ਅਸੀਂ ਘਰ ਹੀ ਕਰਨੇ ਆ
ਅੱਛਾ, ਅੱਛਾ, ਅੱਛਾ।
ਕਸੂਰੀ ਮੇਥੀ ਪਾ ਕੇ
ਹਾਂ, ਫੇਰ ਉਹ ਫੇਰ ਉਹਨੂੰ ਨਾ, ਥੋੜਾ ਜਿਹਾ ਮਸਾਲੇ ਜਿਹੜੇ ਧਨੀਆ ਸਾਬਤ ਜਿਹੜਾ ਸਮਾਨ ਹੈ ਨਾ ਤੇਜ ਪੱਤਾ ਹੋ ਗਿਆ ਦਾਲਚੀਨੀ ਹੋ ਗਈ ਮੋ ਟੀ ਇਲਾਚੀ ਹੋ ਗਈ ਜੇ ਮਗ ਦੋ ਪਾ ਲੋੋ ਨਹੀਂ ਹੈ ਤਾਂ ਕੋਈ ਗੱਲ ਨਹੀਂ ਬਾਕੀ ਇਹ ਸਾਰਾ ਜਿਹੜਾ ਸ ਸਾਬਤ ਸਮਾਨ ਏ ਨਾ ਇਹਨੂੰ ਥੋੜਾ ਥੋੜ੍ਹਾ ਲਾਲ ਕਰ ਲੈਣਾ ਲਾਲ ਮਤਲਬ ਕਿ ਇਦਾਂ ਦੀ ਉਹ ਸਿੱਲ ਘੜ ਲੈਣੀ ਹੈ ਜਿਹੜੀ ਸਿਲ ਦੀ ਹੁੰਦੀ ਨਾ ਮੋਚਰ ਉਹ ਕਢ ਲੈ ਬਣਾਏਦਾ ਗਿੱਲਾ ਗਿੱਲਾ ਨਾ ਹੋ ਨ ਸੌ ਪਾ ਕੇ ਥੋੜਾ ਕਣਾਈ ਚ ਬਿਲਕੁਲ ਤੇ ਫੇਰ ਇਹਨੂੰ ਬੰਦ ਕਰ ਕਰਦੇ ਨਾ ਤੇ ਫਿਰ ਇਹਦੇ ਵਿੱਚ ਤੁਸੀਂ ਆਪਣਾ ਜੀਰਾ ਧਨੀਆ ਸਾਰਾ ਕੱਢ ਲਿਆ ਨਾ ਫਿਰ ਇਹਦੇ ਚ ਤੁਸੀਂ ਉਹ ਪਾ ਲੈਣੀਆਂ- ਦੜਾ ਮਿਰਚ ਹੋ ਗਈ ਕਸ਼ਮੀਰੀ ਮਿਰਚ ਹੋ ਗਈ ਮਾੜਾ ਨਮਕ ਕਟ ਟ ਪਾਉਣਾ ਨਮਕ ਨਹੀਂ ਪਾਣਾ ਇਹਦੇ ਵਿੱਚ ਨਮਕ ਬਿਲਕੁਲ ਚਮਚ ਅੱਧਾ ਈ ਪਾਣਾ
ਸਾਰੀ ਬੜੀਆਂ ਇੱਥ
ਸਾਰੀ ਬੜੀਆਂ ਸਾਰੀ ਦਾਲ ਅੱਧਾ ਚਮਚ ਨਾਲੋਂ ਥੋੜਾ ਵਧ ਤ ਪਾ ਲੋ ਬਾਕੀ ਚ ਦਾਲ ਚ ਜੇ ਤੁਸੀਂ ਪਾਇਆ ਨਮਕ ਜ਼ਿਆਦਾ ਊਨੇ ਛੱਡ ਜਾਣਾ ਪਾਣੀ
ਹਾਂ, ਇਹ ਤਾਂ ਤੁਹਾਡੀ ਬਿਲਕੁਲ ਸਹੀ ਗੱਲ ਹੈ ਨਮਕ ਜਿੰਨਾ ਜ਼ਿਆਦਾ ਹੋਏਗਾ ਪਾਣੀ
ਹਾਂ, ਹਾਂ ਹਾਂ ਬਸ ਹਾਂ ਅੱਧੇ ਚਮਚ ਠੀਕ ਹੈ ਉਹਦੇ ਫਿਰ ਕਰਕੇ ਤੇ ਉਹਨੂੰ ਨਾ ਮਸਾਲੇ ਬਾਅਦ ਵਿੱਚ ਪਾਉਣੇ ਨੇ ਪਹਿਲੇ ਉਹਨੂੰ ਜਿਹੜੇ ਮਿਕਸੀ ਚੋਂ ਅਸੀਂ ਕੱਢਿਆ ਨਾ ਦਾਲ
ਹਾਂਜੀ
ਥ ਮਾਰ ਕੇ ਘੋਂ ਕਰਨਾ ਬੜਾ ਇਹਨਾ ਕੁ ਆ ਉਹ ਫੁੱਲ ਜਾਇਦਾ ਉਹ ਫੁੱਲ ਜਾਏ ਉਹ ਇੰਨੀ ਫੁੱਲ ਜਾਏਗੀ ਕਿ ਵਾਧ ਦੋ ਜਗ੍ਹਾ ਹੋ ਜਾਏਗੀ ਵਾਧੂ ਬਣ ਜਾਏਗੀ ਦਾਲ ਭਰ ਜੇਗਾ ਪਾਂਡਾ ਹਾਂ ਖੁੱਲੇ ਪਾਂਡੇ ਚ ਕਰਨਾ ਜਿਸ ਤਰ੍ਹਾਂ ਪਰਾਤ ਹੋ ਗਏ ਜਾਂ ਕੋਈ ਚਿਰਮਚੀ ਵੱਡੀ ਹੋ ਗਈ
ਹਾਂਜੀ ਪਰਾਤ ਤੇ ਸਾਡੇ ਕੋਲ ਤੇ ਮਤਲਬ ਪਰਾਤ ਹੈਗੀਆਂ ਨੇ ਵਡਇਆ
ਹਾਂ ਬਸ ਬਸ ਬਸ ਉਹਦੇ ਚ ਕਰਕੇ ਚੰਗੀ ਤਰ੍ਹਾਂ ਫੇਰ ਉਹਨੂੰ ਕਰਕੇ ਕੇ ਮਿਹਨਤ ਕੋਈ ਨੀ ਹੈ ਲੱਗਦਾ ਬ ਜਿਸ ਤਰ੍ਹਾਂ ਮੈਂ ਦੱਸਦੀ ਵੀ ਹੈ ਨਾ ਉਹ ਜ਼ਿਆਦਾ ਮਿਹਨਤ ਲੱਗਦੀ
ਦੇਖੋ ਮਿਹਨਤ ਤੇ ਇਨੀ ਹੋਣੀ ਨੀ ਕਿਉਂਕਿ ਸਾਰਾ ਸਮਾਨ ਤੇ ਬਾਜ਼ਾਰ ਹੀ ਮਿਲਣਾ ਹਨਾ ਇੱਕ ਵਾਰ ਬੰਦਾ ਜਾਏ ਤੇ ਸਮਾਨ ਵਗੈਰਾ ਸਾਰਾ ਲੈ ਆਏ
ਹਮ ਆਮ ਚੀਜ਼ਾਂ ਨੇ ਕਰ ਰੋ ਮਿਲ ਨਿਕਲ ਆਉਂਦੀਆਂ ਨੇ ਜੀਰਾ ਧਨੀਆ ਦਾਲਚੀਨੀ ਹਰ ਚੀਜ਼ ਕਰੋ ਹੋਰ ਲਾਚੀਆਂ ਸਭ ਕੋਈ ਘਰੋਂ ਨਿਕਲ ਆਉਂਦਾ ਜਿੰਨੇ ਜਿਆਦਾ ਮਸਾਲੇ ਪਾਓਗੇ ਓਨੀ ਜ਼ਿਆਦਾ ਸਵਾਦ ਬਣੇਗੀ ਬੜੀ ਫੇਰ ਇਹਨੂੰ ਕੀ ਕਰਨਾ ਫੇਰ ਬਾਹਰ ਜਿਹਨੂੰ ਚੰਗਾ ਦੇਖ ਲਿਆ ਨਾ ਹੁਣ ਡਬਲ ਹੋ ਗਈ ਏ ਫੇਰ ਉਹੁਣ ਇਹਦੇ ਚ ਮਸਾਲੇ ਦਰਦੜ ਕਰਕੇ ਪਾ ਦੇਣੇ ਮਿਕਸੀ ਚ ਪਾਓ ਜਾਂ ਤੁਸੀਂ ਡੰਡਾ ਦੋਰੀ ਲੈਲੋ ਦ ਦੜਕਾ ਕੇ ਸਾਰੇ ਮ ਮਸਾਲੇ ਪਾ ਕੇ ਫਿਰ ਫਿਰ ਏਨੂੰ ਰਲਾ ਕੇ ਫੇਰ ਕੋਠੇ ਧੁੱਪੇ ਚਲੇਗੇ ਜਾਂ ਮੋਮ ਜਾਮੇ ਦੇ ਉੱਤੇ ਇਸੇ ਤਰ੍ਹਾਂ ਪਾ ਦੋ ਤੇਲ ਸ਼ੇਲ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਇਹਨੂੰ
ਤੇ ਫੇਿਰ ਮੈਂ ਚਿਬਕ ਚਿਪਕਦੀ ਹ ਨੀ ਥੱਲੇ ਜਿਵੇਂ
ਕੁਦੇ ਹਾਂ ਇਹ ਨੀ ਚਿਪਕ ਦੀਆਂ ਮੈਂ ਭੇਜਸੀਂ ਬਾਹਰ ਕਨੇਡਾ ਬੇਟਾ ਰਹਿੰਦਾ ਨਾ ਸਾਡਾ ਵੱਡਾ
ਇੱਕ ਦਿਨ ਅਸੀਂ ਇੰਜੇ ਰੋਟੀ ਖਾਂਦੇ ਹੋਏ ਕਹਿੰਦਾ ਮੰਮੀ ਤੁਸੀਂ ਕੀ ਬਣਾਇਆ ਮੈਂ ਕਿਹਾ ਅਸੀਂ ਇਹ ਬਣਾਇਆ ਆਪ ਬੜੀਆਂ ਤੇ ਪਿਆਜ ਤੇ ਟਮਾਟਰ ਬਣਾ ਦਾ ਅੱਛਾ ਕਿ ਬੜੀਆਂ ਉਥੋਂ ਮੈਂ ਕਿਹਾ ਮੈਂ ਆਪਹ ਬਣਾਈਆਂ ਕਹਿੰਦਾ ਅੱਛਾ ਮੰਮੀ ਬੜੀਆਂ ਆਪ ਬਣਾਈਆਂ ਤੁਸੀਂ ਮੈਂ ਆਦਾ ਮੈਂ ਨੂੰ ਵੀ ਭੇਜੋ ਫੇਿਰ ਮੇਰਾ ਬੜਾ ਮਨ ਕਰਦਾ ਫੇਿਰ ਉਹ ਕੁਦਰਤੀ ਨਾ ਇੱਥੋਂ ਕਿਸੇ ਨੇ ਤੀਸਰੇ ਦਿਨ ਜਾਣਾ ਸੀ ਜਿਸ ਤਰ੍ਹਾਂ ਅੱਜ ਰਾਤੀ ਮੇਰੀ ਗੱਲ ਹੋਈ ਤੇ ਕੱਲ ਦਾ ਦਿਨ ਸੀ ਮੇਰੇ ਕੋਲ ਬਸ
ਫੇਰ ਤੁਸੀਂ ਬਣਾ ਲਿਆਂ ਹੋਣੀਆਂ?
ਮੈਂ ਆਪਣਾ ਮੇਰੇ ਕੋਲ ਦਾਲ ਨੀ ਸੀਆ ਉਸ ਦਿਨ। ਫਿਰ ਮੈਂ ਫੱਟੋ ਫੱਟ ਦਾਲ ਮੰਗਈ ਉਹਦੀ ਮਾਂ ਦੇ ਧੋਤੇ ਮਾਂ ਮੰਗਵਾਏ ਖਾਲੀ ਹੋਰ ਨੀ ਮੈਂ ਕੋਈ ਦਾਲ ਪਾਏ ਸੀ। ਧੋਤੇ ਮਾਂ ਹੀ ਮੰਗਾਏ। ਮੈਂ ਫੇਰ ਕੱਲੀ ਆਇ ਆਂ ਹਾਂ ਉਹਦੀ ਹੀ ਕੱਲੀਆਂ ਬਨਾਈਆਂ ਤੇ ਸਮਾਨ ਸਾਰਾ ਮੇਰੇ ਕੋਲ ਹੈ ਸੀ। ਮਸਾਲੇ ਮਸੂਲੇ ਸ ਕੁਛ ਉਹ ਫੇਰ ਮੈਂ ਰਾਤੋਂ ਰਾਤ ਭਿਉਂ ਕੇ ਸਵੇਰ ਨਾਲ ਫੇਰ ਮੈਂ ਲੱਗ ਗਈ ਸਭ ਤੋਂ ਪਹਿਲੇ ਮੈਂ ਆਇਯੋ ਕੰਮ ਕੀਤਾ। ਉਹ ਫਿਰ ਨਾ ਨਾ ਨਾ ਏ ਅ ਮੈਂ ਗੱਲ ਕਰਨ ਲੱਗੀ ਹਾਂ ਤੁਹਾਨੂੰ ਮੈਂ ਕਿਹਾ ਉਸੇ ਦਿਨ ਧੁੱਪ ਨਿਕਲੀ ਬਰਸਾ ਲੱਗੀ ਰਹੀ ਫੇਰ ਮੈਂ ਕੀ ਕੀਤਾ? ਮੈਂ ਫਿਰ ਉਹ ਲਿਆ ਉਹ ਓਵਨ ਮੇਰੇ ਕੋਲ ਉਟੀਜ਼ੀ ਹੈ। ਮੈਂ ਓਟਿਜੀ ਚ, ਉਹ ਪਾਇਆ ਆਪਣਾ ਤੇਲ ਲਾਇਆ ਟਰੇ ਉੱਪਰ ਤੇ ਟਰੇ ਦੇ ਉੱਪਰ ਮੈਂ ਸਾਰੀ ਵੜੀਆਂ ਇੱਕ ਇੱਕ ਇੱਕ ਕਰਕੇ ਸਾਰੀ ਤਿੰਨ ਵਾਰੀ ਮੈਂ ਸੁਕਾ ਕੇ ਵੜੀਆਂ ਫੇਿਰ ਮੈਂ ਪੱਖੇ ਥੱਲੇ ਰੱਖ ਤੇ। ਉਹ ਫੇਰ ਮੈਨੂੰ ਯਾਦ ਆ। ਕਰਨੇ
ਹਾਂ, ਬਸ ਉਹੀਓ ਨਾ ਧੋੱਪ ਜੋ ਨਾ ਨਿਕਲੀ ਤੇ ਫੇਰ ਦੇਖੋ ਤੁਸੀਂ ਵੀ ਜਿੰਨੀ
ਹਾਂ, ਉਹ ਫੇਿਰ ਮੈਂ ਸ਼ ਹਾਂ, ਉਹ ਫਿਰ ਮੈਂ ਸ਼ਾਮੀ ਨੂੰ ਨਾਲ ਹੀ ਦੇ ਆਈ ਜਿਸ ਤਰ੍ਹਾਂ ਹੀ ਥੋੜੀ ਥੋੜ੍ਹੀ ਅੰਦਰੋਂ ਗਿੱਲੀਆਂ ਸੀ ਮੈਂ ਨਾਲ ਹੀ ਪੈਕ ਪੂਕ ਕਰਕੇ ਦੇ ਆਈ ਫੇਿਰ ਉਹਨਾਂ ਨੇ ਸਵੇਰੇ ਨਿਕਲਣਾ ਸੀ। ਉਹ ਫਿਰ ਲੈਗਏ ਫਿਰ ਉਹ ਚੌਥੇ ਦਿਨ ਕਾ ਪਹੁੰਨਚੇ ਪੰਜਵੇਂ ਦਿਨਾਂ ਆਪਣੇ ਦੋ ਦਿਨ ਲੱਗ ਜਾਂਦੇ ਨਾ ਜਹਾਜ਼ ਚ ਉਹ ਫਿਰ ਜਦੋਂ ਪਹੁੰਚੇ ਫਿਰ ਹਮ ਤੇ ਫੇਰ ਉਹਨਾਂ ਨੇ ਪਤਾ ਕੀ ਕੀਤਾ ਉਹ ਬੜੇ ਸਿਆਣੇ ਨਿਕਲੇ ਉਹਨਾਂ ਨੂੰ ਮੈਂ ਫ ਫੋਨ ਕਰਤਾ ਮੈਂ ਕਿਹਾ ਜੀ ਬੜੀਆਂ ਤੇ ਅੰਦਰੋਂ ਗਿੱਲੀਆਂ ਨੇ ਤੇ ਫੇਰ ਇਹ ਨਾ ਹੋਏ ਸ ਸਮੈਲ ਹੋ ਜਾਏ ਤੇ ਬੱਚੇ ਨੂੰ ਇੰਨੀ ਦੂਰ ਭੇਜੀਆਂ ਖਾ ਹੀ ਨਾ ਜਾਣ ਉਹਨਾਂ ਨੇ ਫਿਰ ਸਿਆਣਾ ਕੰਮ ਕੀਤਾ ਉਹਨਾਂ ਨੇ ਧੁੱਪੇ ਪਾ ਕੇ ਸਨ ਫੋਟੋ ਭੇਜਤੀ ਦੇਖੋ ਤੁਹਾਡੀ ਅਸੀਂ ਬੜੀਆਂ ਧੁੱਪੇ ਪਾ ਤਿਆ
ਅੱਛਾ ਅੱਛਾ
ਹਾਂ, ਉਹਨਾਂ ਨੇ ਫੇਰ ਪੂਰਾ ਦੇ
ਦੇਖੋ ਕ ਕਿੰਨੇ ਚੰਗੇ ਬੰਦੇ ਹੁੰਦੇ ਨੇ ਨਾ ਹਨਾ ਸਾਰੇ ਬੰਦੇ ਵ
ਹਾਂ, ਬਹੁਤ ਚੰਗੇ ਚੰਗੇ ਬ ਬਹੁਤ ਚੰਗੇ ਚੰਗੇ ਬੰਦੇ ਬੈਠੇ ਹੋਏ ਨੇ ਫੇਰ ਉਹਨਾਂ ਨੇ ਉਹ ਬੜੀਆਂ ਪੈਕ ਪੂ ਕਰਕੇ ਉਹਨੂੰ ਵੜੀਆਂ ਫੇਰ ਅੱਜ ਸਮਝ ਲੋਓ ਕਿ ਪੰਦਰਾਂ ਵੀਹ ਦਿਨ ਕੇ ਬਾਈ ਦਿਨ ਬਾਅਦ ਉਹਨੂੰ ਕੱਲ ਪਰਸੋਂ ਮਿਲੀਆਂ ਬੜੀਆਂ
ਅੱਛਾ ਅੱਛਾ ਉਹ ਤੇ ਬੜੇ ਖੁਸ਼ ਹੋਣੇ ਨੇ ਭਾਜੀ
ਤੇ ਬੜੀਆਂ ਖਾ ਕੇ ਬਸ ਅੱਛਾ ਚਲੋ ਠੀਕ ਫੇਰ ਹੈਂ ਠੀਕ ਹੈ ਠੀਕ ਹੈ ਫੇਰ ਕਰ ਆ ਠੀਕਕੇ